ਹੈਲੋ, ਸਸ਼ ਸ੍ਰੀ ਕਾਲ ਮੈਡਮ, ਹੋਰ ਕੀ ਕਰ ਰੇ ਸੀ?
ਹ- ਹਾਂਜੀ ਹਹ ਮੈਂ ਬਸ, ਰੋਟੀ ਦੀ ਤਿਆਰੀ ਕਰਦੀ ਸੀ, ਹੁਣ ਰੋਟੀ ਬਣਾਉਣੀ ਹੈ। ਹਾਂਜੀ ਹਾਂ, ਹਜੇ ਹੁਣ ਕੰਮ ਨਿਬੇੜਿਆ
ਅੱਛਾ ਅੱਛਾ, ਤੁਸੀਂ ਵੀ ਫਿਰ ਲੇਟ ਰੋਟੀ ਖਾਂਦੇ ਹੋ ਮੈ?
ਹਾਂਜੀ, ਹਾਂ। ਫਿਰ ਕੱਪੜੇ ਹੁੰਦੇ ਆ, ਕੱਪੜੇ ਧੋ ਧੋ ਵ ਧੋ ਕੇ, ਫਿਰ ਐ ਹੁੰਦਾ ਵੀ ਚਲੋ ਧੁੱਪ ਤੋਂ ਪਹਿਲਾਂ ਪਹਿਲਾਂ, ਸਾਰਾ ਕੰਮ ਨਿਬੇੜ ਲ, ਹਮ ਹਮ। ਹਾਂਜੀ ਹਾਂ ਇਹ ਤਾਂ ਹੈ, ਫੇਿਰ ਉਹਦੇ ਕਰਕੇ ਤਾਂ ਕਰਕੇ ਫੇਿਰ, ਫ ੁਟੀ ਲਵੇ, ਲੱਗਦੇ ਹੈ।
ਹਾਂਜੀ ਹਾਂਜੀ, ਸਹੀ ਗੱਲ ਹੈ।
ਹਾਂਜੀ ਹਾਂ, ਹੋਰ ਤੁਸੀਂ ਕੀ ਕਰਦੇ ਸੀ?
ਕੁਛ ਨੀ ਮੈਮ ਬਸ ਮੈਂ ਵੀ ਬਸ ਸੋਚਿਆ ਸੀਗਾ, ਵੀ ਮੈਂ ਕਾਲਿੰਗ ਕਰਲਾ ਥੋੜਾ ਮਹੁਟਾ ਕੰਮ ਵਗੈਰਾ ਕਰਕੇ, ਝਾੜੂ ਪੋਚਾ ਕਰਕੇ, ਹਨਾ।
ਅੱਛਾ ਜੀ।
ਤੇ ਹਾਂ ਅੱਜ, ਸੋ ਘਰ ਥੋੜੇ ਜਿਹੇ ਰਿਸ਼ਤੇਦਾਰ 'ਜ ਆਏ ਹੋਏ ਸੀਗੇ।
ਠੀਕ ਹੈ ਠੀਕ, ਹਾਂਜੀ ਹਾਂ, ਛੁੱਟੀਆਂ ਕਰਕੇ।
ਛੁੱਟਿਆਂ ਕਰਕੇ ਹਾਂ, ਹਾਂਜੀ ਤਾਂ ਕਰਕੇ ਫੇਿਰ ਉਹ ਅੱਧੇ, ਮੇਰੇ ਘਰ ਦੇ ਸਾਰੇ ਉੱਧਰ ਸੀਗੇ, ਮੈਂ ਸੋਚਿਆ ਵੀ ਮੈਂ ਇੱਧਰ ਫਰੀ ਹਾਂ, ਮੈਂ ਕਲਿੰਗ
ਹਮ ਹਮ, ਵਧੀਆ ਵਧੀਆ, ਕਿਉਂਕਿ ਕੰਮ ਵੀ ਜ਼ਰੂਰੀ ਹੈ ਫਿਰ ਇਹ ਨਾ, ਟਾਸਕ ਰਿਮੂਵ ਕਰ ਦੇਣਗੇ ਜੇ ਨਹੀਂ ਕੀਤੇ ਆਪਾਂ।
ਹਰ ਜੀ, ਹਾਂਜੀ।
ਹਮ ਹਮ। ਮੈਂ ਵੀ ਤਾਂ ਹੀ ਫਟਾਫਟ ਕਰਨ ਲੱਗੀ ਹਾਂ, ਮੈਂ ਕਿਹਾ ਚਲੋ ਕਰ ਲਈਏ, ਜਿੰਨੇ ਪੈਸੇ ਮਿਲਦੇ ਆ ਲੈ ਲਈਏ।
ਹਾਂਜੀ ਹਾਂਜੀ, ਸਹੀ ਗੱਲ ਹੈ।
ਹਾਂਜੀ ਹਾਂ, ਅਤੇ ਹੋਰ ਤੁਹਾਡੇ
ਹ- ਹਾਂਜੀ ਮੈਮ ਬਸ ਮੇਰੇ ਵੀ ਇੱਕ ਦੋ ਹੀ ਰਹਿ ਗਏ, ਇੱਕ ਕੋਲ ਤਾਂ ਮੇਰੇ ਖਿਆਲ ਤੋਂ ਮੇਰੀ ਹਾਂ- ਲੱਗ ਗਈ, ਮੇਰੇ ਖਿਆਲ ਤੋਂ ਹੁਣ ਤਾਂ ਮੇਰੀ ਇਹ ਇੱਕ ਹੋਈ ਸੀਗੀ, ਤੁਹਾਡੇ ਨਾਲ ਮੇਰੇ ਖਿਆਲ ਤੋਂ ਤੇ ਫੇਿਰ ਉਸ ਤੋਂ ਬਾਅਦ ਮੈਂ ਲਗਾਈ ਸੀਗੀ ਤੁਹਾਨੂੰ ਮੈਂ ਦੁਬਾਰਾ, ਤੇ ਉਹ ਲ ਜਦ ਉਹ ਸਬਮਿਟ ਹੋ ਗਈ, ਤੁਸੀਂ ਮੇਰੇ ਖਿਆਲ ਤੇ ਚੱਕੀ ਨੀ ਹੈਗੀ। ਪਤਾ ਨੀ ਸ
ਆਹ ਮੈਨੂੰ ਸ਼ੋਅ ਨਹੀਂੀ ਹੋਈ ਸੀਗੀ, ਮੈਂ ਤੁਹਾਨੂੰ ਵਟਸਐਪ 'ਚ ਮੈਸੇਜ ਕੀਤਾ ਸੀਗਾ, ਜਾਂ ਤਾਂ ਮਤਲਬਥ ਰਹਿਣਾ ਪੈਂਦਾ ਕਾਰ 'ਚ, ਜਾਂ ਤਾਂ ਮੈਨੂੰ ਕਹਿ ਦਿੰਦੇ ਪਹਿਲਾਂ
ਅੱਛਾ ਅੱਛਾ, ਹੁਣ ਤੁਸੀਂ ਨਾ ਮਤਲਬ ਕੀ ਹਾਂਜੀ ਹੁਣ ਤੁਸੀਂ ਨਾ ਕਾਰ ਆਪ ਤੇ ਰਹੀ ਹੋ, ਮੈਂ ਹੁਣ ਤੁਹਾਨੂੰ ਇਹ ਕਾਲ ਕੱਟੋ ਹੁਣ ਤੋਂ ਬਾਅਦ ਨਾ, ਮੈਂ ਤੁਹਾਨੂੰ ਹੁਣ ਸਿੱਧਾ ਕੋਾਲ ਕਰ ਦਊਗੀ ਹਾਂਜੀ-ਹਾਂਜੀ। ਹੋ ਗਈਆਂ ਟਿਕਟਾ, ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਤੁਹਾਡੇ ਤਾਂ ਵਧੀ, ਵਧੀਆ ਰੌਣਕ ਲੱਗੀ ਹੋਣੀ।
ਹਾਂਜੀ ਸਹੀ ਗੱਲ ਹੈ, ਹੋਰ ਮੈਮ ਤੁਹਾਡੇ ਵੀ ਬੱਚੇ ਆਏ।
ਹਾਂਜੀ ਹਾਂ, ਆਏ ਹੋਏ ਆ ਇਹ ਆ ਮੇਰੀ ਮਤਲਬ ਤਾਏ ਦੀਆਂ ਕੁੜੀਆਂ।
ਅੱਛਾ-ਅੱਛਾ।
ਹਾਂ, ਤਾਂ ਉਹ ਆਏ ਹੋਏ ਨੇ ਫੇਰ
ਚਲੋ ਵਧੀਆ, ਫੇਰ ਤਾਂ ਤੁਹਾਡਾ ਵੀ ਜੀਅ ਲੱਗਿਆ ਰਹਿੰਦਾ ਹੁਣ।
ਬੋ ਕਹਿ ਕੇ ਕਿੰੂੰ ਮੰਮੀੂੰ ਮੇਰੇ ਚਖਣਾ ਇੱਕ ਲੱਖੀ ਤੇ ਲੱੱਖੀ ਲਗਿਆ ਨਾ ਤੁਸੀ ਹਾਂਜੀ ਹਾਂ-ਹਾਂ, ਤੇ ਉਹ ਵੀ ਆਏ ਹੋਏ ਸੀਗੇ, ਮੈਂ ਚਾਹ ਦੇਨ ਗਈ ਸੀ ਮਾੜਾ ਜਿਹਾ
ਅੱਛਾ-ਅੱਛਾ।
ਤੇ ਹੋਰ ਸੁਣਾਓ‍? ਤੇ ਕੱਲ ਤੁਹਾਡੇ ਮੀਂਹ ਵਗੈਰਾ ਤਾਂ ਨੀ ਪਿਆ?
ਨਹੀਂ ਮੈਮ, ਮੀਂਹ ਵੈਸੇ ਦੱਸਿਆ ਹੋਇਆ ਸੀਗਾ, ਮੀਂਹ ਤਾਂ ਨਹੀ ਪਿਆ।
ਹਾਂ-ਹਾਂ, ਸਾਡੇ ਨਹੀਂ-ਨਹੀਂ ਸਾਡੇ ਵੀ ਨਹੀਂ ਪਿਆ, ਸਾਡੇ ਨਾ ਇੱਧਰ ਭਾਬੀ ਨੇ ਜਿੱਥੇ ਉਹ ਕਹਿ ਰਹੇ ਸੀਗੇ ਵੀ ਹਾਂ। ਸਾਡੇ ਬਹੁਤ ਮੀਂਹ ਪੈਂਦਾ ਹੈਏ ਕੱਲ੍ਹ ਹਾਂ, ਸਾਡੇ ਨੀ ਪਿਆ ਪਰ ਬਿਲਕੁਲ ਵੀ
ਨਾਨਕੇ ਵਾਲੀ ਸਾਈਡ ਬਹੁਤ ਜ਼ਿਆਦਾ ਮੀਂਹ ਪਿਆ, ਮੈਂ ਸੁਣਿਆ ਹੈ, ਮੈਨੂੰ ਦੱਸ ਰਹੇ ਸੀਗੇ ਨਾ
ਅੱਛਾ-ਅੱਛਾ, ਹਾਂ ਸਾਡੇ ਵੀ ਭਾਬੀ ਉਹ ਦੱਸਦੇ ਸੀਗੇ। ਬਹੁਤ ਮੀਂਹ ਪਿਆ ਆਇਆ, ਮੈਂ ਕਿਹਾ ਨਹੀਂ ਸਾਡੇ ਤੋ ਬਹੁਤ ਜ਼ਿਆਦਾ ਧੁੱਪ।
ਹਾਂ ਮੇਰੇ ਨਾਨਕੇ ਹਾਂਜੀ, ਮੇਰੇ ਨਾਨਕੇ ਵਾਲੇ ਵੀ ਕਹਿ ਰਹੇ ਸੀਗੇ ਬਹੁਤ ਜ਼ਿਆਦਾ ਮੀਂਹ ਪਿਆ ਉੱਧਰ
ਅੱਛਾ-ਅੱਛਾ, ਹਾਂ ਇੱਦਾਂ ਹੀ ਹੈ। ਕਿਤੇ -ਕਿਤੇ ਪੈ ਜਾਂਦਾ ਹੈ, ਪਰ ਗਰਮੀ ਓਨੀ ਹੋ ਜਾਂਦੀ, ਜਿੰਨਾ ਮਰਜ਼ੀ ਵੀ ਪੈ ਜਾਵੇ।
ਹਾਂਜੀ-ਹਾਂਜੀ।
ਹੋਰ-ਹੋਰ, ਸੁਣਾਓ ਗੱਲਬਾਤ ਕੋਈ, ਤੁਸੀਂ ਨੀ ਜਾਣਾ ਆਪਣੇ ਨਾਨਕੇ ਫਿਰ
ਨਹੀਂ ਮੈਮ, ਮੈਂ ਤਾਂ ਨਹੀਂ ਜਾਣਾ। ਹਾਂਜੀ, ਪਹਿਲਾਂ ਸਲਾਹ ਸੀਗੀ, ਫੇਰ ਆ ਜਵਾਕ ਵੇ ਮੈਂ ਕਿਹਾ ਵੀ ਹੁਣ ਕਹਿਣਗੇ, ਵੀ-ਵੀ ਅਸੀਂ ਤਾਂ ਆਏ ਆ, ਤੂੰ ਅਸੀਂ ਆਪ ਚਲੇ ਗਏ ਸੀ।
ਸਹੀ ਗੱਲ ਹੈ ਹਾਂਜੀ, ਹਾਂ ਇਹ ਤਾਂ ਹੈ। ਚਲੋ ਵਧੀਆ ਹਾਂ, ਚਲੋ-ਚਲੋ ਜਦੋਂ ਚੱਲ ਗਏ ਐਂਡ ਜ ਚ ਜਾਏਓ।
ਹਾਂਜੀ।
ਹਾਂ ਜੀ ਹਾਂ।
ਹੋਰ ਮੈਮ, ਤੁਸੀਂ ਨੀ ਜਾਣਾ?
ਨਹੀਂ-ਨਹੀਂ ਮੈਮ, ਮੈਂ ਤਾਂ ਉੱਥੇ ਜਾ ਮਾਰਚ ਚ ਹ ਗਈ ਸੀਗੀ ਹਜੇ।
ਅੱਛਾ, ਕੋਈ ਨੀ ਮੈਮ ਚੱਲ ਜਈਏ ਦੁਬਾਰਾ ਫਿਰ ਕਿਂ ਹੁੰਦਾ, ਨਾਨਕੇ ਹੁਣ ਸਾਰੇ ਬੱਚੇ ਆਏ ਹੋਏ ਹੋਣੇ
ਹਾਂਜੀ ਹਾਂ, ਕੋਈ ਨੀ ਦੇਖੂਗੀ। ਜ਼ਰੂਰ ਇੱਕ ਤਾਂ ਮੇਰੇ ਨਾ ਬਿੱਲੀਆਂ ਰੱਖੀਆਂ ਹੋਈਆਂ ਨੇ, ਫੇਰ ਇਹਨਾਂ ਨੂੰ ਕੋਈ ਦੁੱਧ ਵਗੈਰਾ ਨਹੀਂ ਪਿਲਾਉਂਦਾ।
ਅੱਛਾ-ਅੱਛਾ‌।
ਹਾਂ, ਇਹ ਛੋਟੀਆਂ ਨੇ ਹਜੇ
ਚਲੋ
ਹਾਂਜੀ ਹਾਂ ਹੋਰ ਤੁਸੀਂ ਤਾਂ ਨੀ ਕੋਈ ਡੋਗ ਵਗੈਰਾ ਰੱਖਿਆ?
ਨਹੀਂ ਮੈਂਮ ਅਸੀ ਤਾਂ ਨੀ ਰੱਖੇਆ। ਮੈਮ ਥੋਨੂੰ ਏ ਕਿੱਥੋਂ ਮੀਲੇ ਸੀਗੇ?
ਏ ਨਾ ਮੈਨੂੰ ਸਾਡੇ ਗੁਵਢੀਆਂ ਦੇ ਘਰੇ ਸੂਈ ਸੀਗੀ ਬਿੱਲੀ।
ਅੱਛਾ।
ਹਾਂਜੀ ਹਾਂ ਤੇ ਹਨਾ ਓਥੇ ਮਤਲਵ ਏਨਾਂ ਦੀ ਜੇੜੀ ਮੰਮੀ ਸੀਗੀ ਓਨਾਂ ਦੀ ਪੇਟੀ ਵਿੱਚ ਬੰਦ ਹੋ ਗਈ । ਤੇ ਫੇਰ ਏ ਚੀਂ-ਚੀਂ ਕਰਦੇ ਸੀਗੇ ਫੇਰ ਓ ਮੈਨੂੰ ਆਂਟੀ ਨੇ ਕੇਹਾ ਵੀ ਹਨਾ ਸਾਡੇ ਕਤੂਰੇ ਨੇ ਵੀ ਏਦੀ ਇਹਨਾਂ ਦੀ ਮੰਮੀ ਆਈ ਹੋਈ ਦੀ ਵੀ ਰਾਤ ਤੋਂ ਵੀ ਏ ਚੀਂ-ਚੀਂ ਕਰਦੇ ਨੇ ਫੇਰ ਮੈਨੂੰ ਐਂ ਸੀਗਾ ਵੀ ਓਥੇ ਭੁੱਖੇ ਏਨਾਂ ਨੇ ਮਰ ਜਾਣਾ ਏ ਆ ਫੇਰ ਮੈਂ ਆਪਣੇ ਘਰ ਚੱਕ ਲਈ ਆਈ ਏਨਾਂ ਨੂੰ ਚਲੋ ਫੇਰ ਮੈਨੂੰ ਦੁੱਧ ਦੱਧ ਹਾਂਜੀ ਹਾਂ ਚਲੋ ਫੇਰ ਮੈਂ ਏਨਾਂ ਨੂੰ ਦੁਦੂ ਦੱਧ ਪਿਲਾਏਆ। ਤੇ ਫੇਰ ਹਨਾ, ਫੇਰ ਦੁੱਧ- ਦੱਧ ਪਿਲਾਇਆ ਤੇ ਜਦੋਂ ਫਿਰ ਦੂਜੇ ਦੇਨ ਦੇਖੇਆ ਜੇੜੀ ਏਨਾਂ ਦੀ ਮੰਮੀ ਸੀਗੀ ਓ ਪੇਟੀ ਚ ਬੰਦ ਹੋ ਗਈ ਸੀਗੀ। ਫੇਰ ਓਨਾਂ ਨੇ ਕੱਡਤੀ।
ਹਾਂਜੀ।
ਹਾਂਜੀ ਹੌਰ ਤੇ ਕੱਢ ਤੀ ਫੇਰ ਓਨੇ ਆਪਾਂ ਆਪਣੇ ਬੱਚਿਆਂ ਨੂੰ ਪਛਾਣਿਆ ਨੀ ਗਾ ਕਿਉਂਕੀ ਮੈਂ ਹੱਥ ਲਾ ਤੇ ਨਾ।
ਅੱਛਾ-ਅੱਛਾ ਫੇਰ ਹੁਣ ਚਲ ਤੁਹਾਨੂੰ ਏ ਪੁੰਨ ਲੱਗ ਰੇਆ ਹੋਊਗਾ, ਤੁਸੀਂ ਦੂਜ
ਹਾਂ, ਹਾਂਜੀ ਦੁੱਧ ਵਗੈਰਾ ਪਿਲਾਉਂਣੇੇ ਆਂ ਫਰ ਰ ਰੋਟੀ ਖਿਲਾ ਦੇਂਨੇ ਆਂ ਨੂੰ ਮਲਾਈ ਨਾਲ ਰੋਟੀ ਖਾਂਦੇ ਨੇ। ਹੂੰ ਬੌ ਪਿਆਰ ਕਰਦੇ ਨੇ ਹੁਣ ਤਾਂ ਮੇਰੇ ਪੀਛੇ-ਪੀਛੇ ਫੀਰੀ ਜਾਂਦੇ ਨੇ।
ਹਾਂਜੀ ਸਾਡੇ ਇੱਕ ਮੈਨੂੰ ਵੀ ਦੇਖੇ ਸੀਗੇ ਬੇਲਕੁਲ ਛੋਟੇ-ਛੋਟੇ ਜੇ ਸੀਗੇ ਸ ਮੇਰੀ ਕਲਾ ਅ ਓਦੋ ਸਾਡੇ ਸਕੂਲ ਦੇ ਵੀਚ ਮੈਂ ਦੇਖੇ ਸੀਗੇ ਓ ਆਏ ਸੀਗੇ ਜੋ ਮ ਬੇਲਕੁਲ ਆਪਣੇ ਹੱਥਾਂ ਤੋਂ ਵੀ ਛੋਟੇ ਸੀਗੇ।
ਅੱਛਾ-ਅੱਛਾ।
ਹਾਂਜੀ ਬੜੇ ਕੀਊਟ ਜੇ ਵੀ ਸੀਗੇ ਸਾਡੇ ਖੇਤ ਚ ਵੀ ਰੱਖੇ ਹੋਏ ਨੇ ਮੇਰੇ ਦਾਦੇ ਨੇ, ਤੇ ਓ ਓਨਾ ਕੋਲੇ ਆਦੇ ਨੇ ਜਦੋਂ ਸ਼ਾਮ ਨੂੰ ਓਨਾ ਨੂੰ ਦੁੱਧ ਦੇਣ ਜਾਂਦੇ ਆ ਨਾ ਹਨਾ ਤੇ ਓ ਚੀ ਓਹੋ ਮਤਲਵ ਕੀ ਨਾ ਓ ਚੀਟੇ-ਚੀਟੇ ਕਲਰ ਦੇ ਨੇ।
ਹਾਂਜੀ ਹਾਂ।
ਹਾਂਜੀ ਤੇ ਬੜੇ ਓ ਓਨਾਂ ਓ ਸਿਰਫ ਹੋਣਾ ਕੁਜੇ ਨਾਂ ਨੂੰ ਦੇਖੋ ਪਛਾਣ ਹੋ ਜਾਂਦੀ ਐ ਇਏਕ ਵਾਰ ਹਨਾ ਫੇਰ ਓਨਾਂ ਦੀ ਹੁੰਦੀਆਂ
ਹਾਂ, ਏ ਵੀ ਤੇ ਬਸ ਮੇਰੇ ਕੋਲ ਹੀ ਰੈਂਦੇ ਨੇ ਜਾਂ ਫ ਮੇਰੀ ਮੰਮੀ ਕੋਲ ਹੋਰ ਨੀ ਐਵੇਂ ਕਿਸੇ ਕੋਲ ਜਾਂਦੇ ਗੇ ਹੋਰ ਤਾਂ ਡਰਦੇ ਨੇ ਸਭ ਤੋਂ।
ਹਾਂਜੀ ਸਈ ਗੱਲ ਐ ਫੇਰ ਓਨਾਂ ਨੂੰ ਐ ਹੋ ਜਾਂਦਾ ਵੀ ਹੁਣ ਜੇ ਇੱਕ ਵਾਰ ਆਪਾਂ ਕੀਸੇ ਕੋਲ ਰੈ ਜੀਏ ਫੇਰ ਆਪਾਂ ਨੂੰ ਓਦੀ ਆਦਤ ਪੈ ਜਾਂਦੀ ਆ।
ਹਾਂ-ਹਾਂ ਨਾਲੇ ਫੇਰ ਪਿਆਰ ਪੈ ਜਾਂਦਾ।
ਆਪਾਂ ਕੋਲੇ ਰੇ ਆ ਆਪਾਂ ਕਿਸੇ ਕੋਲ ਜਾਂਦੇ ਨੀ ਸੀਗੇ ਚਲੋ ਹੌਲੀ-ਹੌਲੀ ਜਦੋਂ ਆਪਾਂ ਵੱਡੇ ਹੁੰਦੇ ਗੇ ਫੇਰ ਆਪਾਂ ਨੂੰ ਖੁਦੇਐ ਹੋ ਗੇਆ ਵੀ ਹਾਂ
ਹਾਂਜੀ ਹਾਂ ਜਿਵੇਂ ਹੁਣ ਹੋਰ ਜਿਵੇਂ ਨੇ ਖਾਣ ਮੈਨੂੰ ਖੁਵਾਣ ਭੁੱਖ ਲੱਗਦੀ ਐ ਫੇਰ ਏ ਮੇਰੇ ਕੋਲ ਆ ਜਾਂਦੇ ਨੇ ਫੇਰ ਮੇਆਉ-ਮੇਆਊ ਕਰਦੇ ਨੇ ਵੀ ਮੈਨੂੰ ਸਾਨੂੰ ਭੁੱਖ ਲੱਗੀ ਆ ਹਨਾ ਤੇ ਫੇਰ ਪਿਆਰ ਹੋ ਜਾਂਦਾ ਹੈ, ਇਹਨਾਂ ਨੂੰ
ਹਾਂਜੀ ਫਿਰ ਮੈਮ, ਤੁਸੀਂ ਇਹਨਾਂ ਨੂੰ ਖਾਣੇ 'ਚ ਕੀ ਦਿੰਦੇ ਹੋ?
ਖਾਣੇ 'ਚ ਅਸੀਂ ਇਹਨਾਂ ਨੂੰ, ਦੇਖੋ ਦੁੱਧ ਵੀ ਦੇ ਦਿੰਦੇ ਆਾਂ ਪਤਲਾ ਕਰਕੇ, ਕਿਉਂਕਿ ਗਾੜਾ ਕਰਕੇ ਫੇਿਰ ਇਹਨਾਂ ਨੂੰ ਠੀਕ ਨੀ ਰਹਿੰਦਾ, ਗਾੜਾ ਦੁੱਧ।
ਹਾਂਜੀ, ਹਾਂਜੀ।
ਤੇ ਨਾਲ, ਫੇਿਰ ਇਹਨਾਂ ਨੂੰ ਇਹਨਾਂ ਦੀ ਫੀਡ ਲਿਆਂਦੀ ਹੈ ਮੇਰੇ ਭਰਾ ਨੇ, ਕਿਉਂਕਿ ਬਹੁਤ ਕਮਜ਼ੋਰ ਨੇ ਇਹ ਹਾਂ, ਫੇਿਰ ਫੀਡ ਪਾ ਦਿੰਦੇ ਉਹਨਾਂ ਨੂੰ ਦੋ ਟਾਈਮ, ਫਿਰ ਮਲਾਈ ਨਾਲ ਰੋਟੀ ਵੀ ਖਾ ਲੈਂਦੇ ਨੇ।
ਹਾਂਜੀ, ਚਲੋ ਵਧੀਆ ਹੈ। ਚਲੋ ਵਧੀਆ, ਦੇਖੋ ਮੈਮ ਪਨਾ ਲੱ ਗੁਗਾਹੀਿਆਂ ਚੀਜ਼ਾਂ ਲ ਜ ਆਪਾਂ ਨੂੰ, ਕਰਨੀਆਂ ਚਾਹੀਦੀਆਂ ਨੇ, ਹਨਾ।
ਹਾਂਜੀ ਹਾਂ, ਇਹ ਹੁੰਦਾ ਵੀ ਚੱਲ ਜੇ ਉੱਥੇ ਮੈਂ ਛੱਡ ਦਿੰਦੀ, ਉੱਥੇ ਇਹਨਾਂ ਨੇ ਦੋ
ਹਾਂਜੀ ਹਾਂਜੀ, ਕਿੰਨਾ ਟਾਈਮ ਹੋ ਗਿਆ ਮੈ ਇਹਨਾਂ ਤੁਹਾਡੇ ਕੋਲ?
ਇਹਨਾਂ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ, ਮੇਰੇ ਕੋਲ ਆਇਆ ਨੂੰ।
ਅੱਛਾ ਅੱਛਾ, ਫੇਿਰ ਤਾਂ ਕਾਫ਼ੀ ਮਤਲਬ ਕਿ ਫ਼ਰਕ ਪੈ ਗਿਆ ਹੋਣਾ, ਵੱਡੇ ਹੋ ਗਏ ਹੋਣੇ ਥੋੜੇ ਬਹੁਤ
ਹਾਂਜੀ ਹਾਂ, ਪਰ ਉਹ ਫੇਰ ਵੀ ਕਮਜ਼ੋਰੀ ਹੀ ਨੇ, ਵੀ ਜਿਹੜੇ ਮਾਂ ਦਾ ਦੁੱਧ ਆ, ਉਹ ਨੀ ਇਹਨਾਂ ਨੂੰ ਮਿਲਿਆ।
ਦੇਖੋ ਬੰਦਾ ਕਮਜ਼ੋਰ ਹੀ ਰਹਿੰਦਾ, ਦੇਖ ਲੋ ਬੱਚੇ ਵੀ ਲਗਾ ਲਓ ਹੁਣ ਕਮਜ਼ੋਰ ਜਿਹੇ ਹੀ ਹੁੰਦੇ ਨੇ, ਹਨਾ। ਉਹ ਤੇ ਚਲੋ, ਚਲੋ ਜਦੋਂ ਵੱਡੇ ਹੁੰਦੇ ਜਾਣਗੇ ਉਦੋਂ ਪੈ ਜੂਗਾ ਫ਼ਰਕ, ਹਨਾ।
ਹਾਂ-ਹਾਂ, ਜਿਵੇਂ ਜੇ ਆਪਣੇ ਜੋਗੇ ਹੋ ਗਏ, ਫੇਰ ਇਹਨਾਂ ਨੂੰ ਚਲੋ ਛੱਡ ਦਾਂਗੇ ਨਾ ਫੇਿਰ ਇਹਨਾਂ ਨੇ ਆਪੇ ਈ, ਘਰੇ ਨਹੀਂ ਰਹਿਣਾ ਬੰਦ ਬਾਹਰ ਨਿਕਲ ਜਾਣਾ, ਹੁਣ ਐ ਹੁੰਦਾ ਵੀ ਚਲੋ ਕਿਸੇ ਕੁੱਤੇ ਵਗੈਰਾ ਯ ਜਾਨਵਰ ਵਗੈਰਾ ਦਾ ਡਰ ਹੁੰਦਾ ਆ, ਵੀ ਚਲੋ ਮਾਰਨਾ ਦੇਣ ਇਹਨੂੰ
ਹਾਂਜੀ-ਹਾਂਜੀ ਸਹੀ ਗੱਲ ਆ, ਹੁਣ ਤਾਂ ਦੇਖੋ ਜ਼ਿਆਦਾ ਛੋਟੇ ਨੇ, ਜਦੋਂ ਇਹਨਾਂ ਦੀ ਦੇਖੋ ਸ ਤੇ ਸਾਂਭਲ ਕੇ, ਮਤਲਬ ਕਿ ਵੱਡੇ ਹੋ ਗਏ ਹਨਾ, ਇਹ ਆਪਣੇ ਆਪ ਜੀ 'ਚ ਹੋ ਗਏ ਫਿਰ ਤਾਂ ਨਈ ਐ ਚਲੋ ਇਨਾ ਉਹ ਕਰਨਾ, ਫਿਰ ਤਾਂ ਚਲੋ ਆਪਣੇ ਆਪ ਈ ਭੱਜੇ ਫਿਰੀ ਜਾਂਦੇ ਨੇ।
ਬਚਾਉਣਾ ਇਹਨਾਂ ਨੇ ਸਿੱਖ ਜਾਣਾ ਆ ਨਾ, ਕੁ
ਹਾਂਜੀ-ਹਾਂਜੀ, ਫਿਰ ਤੇ ਚਲੋ ਆਪਾਂ ਐ ਆ ਵੀ ਕੋਈ ਸ਼ਲੰਗਾ ਵਗੈਰਾ ਵੀ ਮਾਰ ਕੇ, ਕਿਤੇ ਕੋਈ ਉੱਧਰ ਲੀ ਕੰਧ ਟੱਪ ਕੇ, ਕੋਈ ਉੱਧਰ ਹਨਾ
ਹਾਂਜੀ ਹਾਂ, ਐ ਹੁੰਦਾ ਫਰ ਤੇ ਜੇ ਹੁਣ ਛੱਡ ਤੇ ਹੁਣ ਉਹਨਾਂ ਨੇ ਮਾਰ ਕੇ ਖਾ ਜਾਣੇ ਨੇ, ਫੇਿਰ ਪਾਪ ਈ ਲੱਗਣਾ, ਫੇਰ ਤਾਂ ਕੋਈ ਫਾਇਦਾ ਨਈ।
ਹਾਂਜੀ-ਹਾਂਜੀ, ਹਾਂਜੀ ਆਪ
ਹੂੰ, ਸਈ ਗੱਲ ਹਾਂ, ਨਾਲੇ ਹੁਣ ਚਲੋ ਵਧੀਆ ਨਾਲੇ ਇੰਨਾ ਤੰਗ ਨੀ ਕਰਦੇ, ਕਿ ਇੱਕ ਤਾਂ ਜਿਹੜਾ ਆ ਨਾ ਇੰਨਾ ਸਿਆਣਾ ਏ ਨਾ ਵੀ ਜਿਵੇਂ ਮੈਂ ਹੁਣ ਸਵੇਰੇ ਇਹਨਾਂ ਨੂੰ ਖੋਲੂਗੀਂ, ਟੋਕਰੀ 'ਚ ਬੰਦ ਕਰ ਦਿੰਨੇ ਆਾਂ ਰਾਤ ਨੂੰ ਜਿਵੇਂ ਮੈਂ ਸਵੇਰੇ ਖੋਲੂਗੀਂ ਨਾ, ਇਹਨਾਂ ਨੇ ਪਤਾ ਇੱਕ ਨੇ ਪਤਾ ਕੀ ਕਰਨਾ ਵੀ ਬਾਥਰੂਮ 'ਚ ਜਾ ਕੇ ਨਾ, 'ਜ ਬਾਥਰੂਮ ਦੇ ਬਾਥਰੂਮ 'ਚ ਜਾ ਕੇ, ਇਹਨਾਂ ਨੇ ਬਾਥਰੂਮ ਕਰਨਾ। ਦੇਖਲੋ, ਹਾਂ ਸਮ ਜਾਂ ਹਾਂ ਇੰਨੀ ਸਮਝ ਆ ਦੇਖਲੋ, ਮਤਲਬ ਜਿਹੜਾ ਬਾਥਰੂਮ ਦਾ ਕਿਨਾਰਾ ਜਾਂ ਹੁੰਦਾ ਕੋਲੀ 'ਜ ਲੱਗੀ ਹੁੰਦੀ ਜਿੱਥੇ ਜਥੋਂ ਪਾਣੀ ਜਾਂਦਾ ਆ, ਉੱਥੇ ਬੈਠ ਕੇ ਕਰਨਾ ਇਹਨੇ ਇੰਨਾ ਸਿਆਣਾ ਆ, ਹੂੰ, ਹਾਂ ਬਹੁਤ ਸਮਝਦਾਰ ਆ ਇੱਕ ਫੇਿਰ ਬਸ, ਆਪਣੀ ਬੋਰੀ ਤੇ ਕਰ ਲੈਂਦਾ ਆ।
ਹਾਂਜੀ, ਹਾਂਜੀ। ਚਲੋ ਕੋਈ ਨੀ ਓ ਤਾਂ ਦੇਖੋ ਟੈਮ-ਟੈਮ ਸਿਰ ਹਨਾਂ, ਚੇਂਜ ਹੋਜੂਗਾ ਸਭ ਕੁਝ।
ਹਾਂ, ਹਾਂ, ਚੇਂਜ ਹੋਜੂਗਾ ਚਲੋ ਜਦੋਂ ਬੜੇ ਹੋ ਗਏ ਫੇਰ ਇਨ੍ਹਾਂ ਨੂੰ ਛੱਡ ਦਾਂਗੇ ਹਨਾਂ, ਹਜੇ ਤੱਕ ਬੋਤ ਜ਼ਿਆਦਾ ਛੂਟ ਟੇ ਨੇ ਆਪਣਾ ਬਚਾ ਨੀ ਕਰ ਸਕਦੇ ਹਜੇ
ਹਾਂਜੀ, ਹਾਂਜੀ ਸਹੀ ਗੱਲ ਐ।
ਹੋਰ ਪਿਆਰ ਬੋਤ ਲੈਂਦੇ ਨੇ ਸਾਰਾ ਦਿਨ ਮੈਨੂੰ ਉਹ ਅ ਕਰੀ ਜਾਣਗੇ ਮੇਰੇ ਉੱਤੇ ਛਾਲਾ ਮਾਰੀ ਜਾਣਗੇ। ਕਦੇ ਬੈੱਡ ਤੇ ਚੜ੍ਹਗੇ। ਹਾਂ, ਹਾਂ। ਥੋਨੂੰ ਤਾਂ ਨੀ ਡਰ ਲੱਗਦਾ ਇਹਨਾਂ ਤੋਂ
ਨਈ, ਨਈ ਮੈਮ ਡਰਦੇ ਤਾਂ ਨੀ ਵੈਸੇ ਮੈਂ ਅੱਜ ਤੱਕ ਮਤਲਬ ਕਿ ਬਲੂੰਗੜਿਆਂ ਕੋਲ ਇਨ੍ਹਾਂ ਗਈ ਵੀ ਨੀ ਹੈਗੀ ਹਨਾਂ! ਹਾਂਜੀ, ਹਾਂਜੀ, ਉਹ ਮੈਨੂੰ
ਡਰਦੇ ਨੇ।
ਓਂਅ ਮੈਨੂੰ ਹੱਥ ਚ ਫੜਨ ਤੋਂ ਡਰ ਲੱਗਦਾ ਐ। ਓਦਾਂ ਨੀ ਮੈਨੂੰ ਇਨ੍ਹਾਂ ਉਹ ਹੁੰਦਾ ਵੀ ਦੂਰ ਤੋਂ ਬਾਕੀ ਮੈਂ ਕਦੇ ਫੜੇ ਨੀ ਨਾ ਹੈਗੀ ਹੁਣ ਥੋਨੂੰ ਵੀ ਦੇਖੋ ਪਹਿਲੀ-ਪਹਿਲੀ ਵਾਰ ਚ ਤਾਂ ਹੋਇਆ ਹੋਊਗਾ।
ਹਾਂ ਸਹੀ ਗੱਲ ਐ ਪਹਿਲੀ ਵਾਰ ਤੇ ਡਰ ਲੱਗਦਾ ਵੀ ਕਿਤੇ ਦੰਦ ਨਾ ਮਾਰਨ। ਹਾਂ, ਹੁਣ ਤਾਂ ਇਨ੍ਹਾਂ ਨੂੰ ਬਹੁਤ ਪਿਆਰ ਆਉਂਦਾ, ਚਲੋ ਠੀਕ ਐ ਮੈਮ ਆਪਣਾ ਟੈਮ ਪੂਰਾ ਹੋ ਗਿਆ। ਹਾਂ ਕਰ ਲੇ